ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਕੀ ਹਾਲ ਐ?
ਠੀਕ ਨੇ, ਤੁਸੀਂ ਸੁਣਾਓ ਕੀ ਕਰਦੇ ਸੀ?
ਬਸ ਬੈਠੇ ਤੇ ਸੀ ਇਸ ਟਾਈਮ ਡਿਨਰ ਹੋ ਗਿਆ ਸੀ ਤੇ ਬੈਠੇ ਪੰਜ ਮਿੰਟ ਮੈਂ ਕਿਹਾ ਚੱਲ ਥੋੜੀ ਦੇਰ ਬੈਠੀਏ।
ਅੱਛਾ ਮੈਂ ਵੀ ਬਸ, ਅੱਜ ਨਾ ਬੈਠੇ-ਬੈਠੇ ਸੋਚਦੀ ਪਈ ਸੀ ਵੀ ਅਸੀਂ ਪਹਿਲੇ ਕਿੱਸਾ ਵਧੀਆ ਰਹਿੰਦੇ ਸੀ, ਪਹਿਲੇ ਟਾਈਮ 'ਚ ਕੱਠੇ ਰਹਿੰਦੇ ਸੀ ਜਦਨ। ਤੇ ਕਿੰਨਾ ਅਸੀਂ ਮਜ਼ਾ ਕਰਦੇ ਸੀ, ਵੀ ਇਕੱਠਿਆਂ ਅਸੀਂ ਸੋਣਾ ਕੋਠਿਆਂ ਤੇ ਛੱਤਾਂ ਤੇ ਮੰਜੀਆਂ ਡਾਹ ਕੇ ਉਸ ਟਾਈਮ ਏ ਸੀ ਨਹੀਂ ਸੀ ਹੁੰਦੇ ਤੇ ਠ ਤਾਜ਼ੀ ਹਵਾ 'ਚ ਸੌਦੇ ਸੀ, ਸਾਰੇ-ਸਾਰੇ ਜਿਹੜੇ ਇਕੱਠੇ ਫੈਮਲੀ ਨੇ ਉੱਤੇ ਮੰਜੀਆਂ ਤੇ ਸੌਣਾ
ਹੁਣ ਤੇ ਪਤਾ ਲੱਗਦਾ, ਹਰ ਕੋਈ ਆਪਣੇ ਕਮਰਿਆਂ ਦੇ ਵਿੱਚ ਬੰਦ ਏ ਸੀ ਚਲਾ ਕੇ ਸੁੱਤਾ ਐ, ਪਹਿਲੇ ਕਿੰਨੀ ਕੁ ਤੇ ਜੇ ਅਸੀਂ ਗੱਲਾਂ ਕਰਨੀਆਂ ਰਾਤ ਨੂੰ ਬਈ ਅੱਛਾ ਲੱਗਦਾ ਸੀ, ਸੌਦਿਆਂ ਸੀ ਕੋਠਿਆ ਤੇ ਤੇ ਵੀ ਰਾਤੀ ਮੀਂਹ ਆ ਜਾਣਾ, ਵੀ ਕਿਸ ਤਰ੍ਹਾਂ ਅਸੀ ਆਪਣਾ ਬਿਸਤੇ ਛੁ ਕੁਣੇ ਤੇ ਫਿਰ ਆਪਣਾ ਆ ਕੇ ਥੱਲੇ ਸੋਣਾ, ਬੜਾ ਵਧੀਆ ਟਾਈਮ ਸੀ। ਪਹਿਲਾਂ ਟਾਈਮ ਸਾਨੂੰ ਬੜਾ ਅੱਛਾ ਲਗਦਾ ਵੇ। ਤੁਹਾਡੇ ਵਿਚਾਰ 'ਚ ਕਿਸ਼ ਤਰਾਂ, ਅੱਜ-ਕੱਲ੍ਹ ਦਾ ਟੈਂਮ ਤੇ ਪਹਿਲੇ ਟੈਂਮ 'ਚ ਕੀ ਫਰਕ ਐ।
ਪੁਰਾਣੇ ਟਾਈਮ ਦੇ ਤੇ ਮਜ਼ੇ ਈ ਅਲੱਗ ਸਨ, ਹੁਣ ਯਾਦ ਕਰੀ ਦਾ ਨਾ ਤੇ ਕਿਉਂਕਿ, ਰਾਤ ਦੇ ਟੈਂਮ ਤੇ ਅਗਰ ਅਸੀਂ ਮੈਨੂੰ ਯਾਦ ਐ ਕਿ ਮਈ-ਜੂਨ ਦੇ ਮਹੀਨੇ ਵਿੱਚ ਵੀ ਤੁ ਛੱ ਤਾਂ ਤੇ ਸੋਈ ਦਾ ਸੀ ਨਾ ਤੇ ਕੰਬਲ ਲੈ ਕੇ ਕੀ ਸੋਚਦਾ ਸੀ ਰਾਤੀ ਇੰਨੀ ਠੰਡੀ ਹਵਾ ਹੋ ਜਾਂਦੀ ਸੀ।
ਹਾਂ, ਪਤਾ ਕੀ ਏ ਭੈ ਹੁਣ ਐਹ ਏ ਸੀ ਲਗਗੇ ਨਾ, ਇਹਨਾਂ ਨੇ ਬੜੀ ਗਰਮ ਹਵਾ ਕੀਤੀ ਐ ਸਾਰੇ। ਸਾਰੇ ਏਸੀਆ ਨੇ ਗਰਮ ਹਵਾ ਬਾਹਰ ਕੱਢੀ। ਉਸ ਟਾਈਮ ਏ ਸੀ ਨਹੀਂ ਸੀ ਹੁੰਦੇ, ਨਾ ਇੰਨੀ ਟ੍ਰੈਫਿਕ ਹੁੰਦੀ ਸੀ ਤੇ ਤਾਜ਼ੀ ਹਵਾ ਹਵਾ ਹੁੰਦੀ ਸੀ ਤੇ ਉਹ ਠੰਡੀ ਹੋਣੀ ਹੈਨਾ, ਹੁਣ ਤੇ ਪ੍ਰਦੂਸ਼ਣ ਕਿੰਨਾ ਤੁਸੀਂ ਆਪ ਵੇਖੋ। ਬਈ ਨਿੱਕੇ-ਨਿੱਕੇ ਬੱਚੇ ਚਲਾ ਰਹੇ ਨੇ ਐਕਟਿਵਾ, ਕਾਰਾਂ, ਲੇਡੀਸ ਚਲਾ ਰੀਆਂ ਨੇ ਸ ਸਾਰੀਆਂ, ਜਨਾਨੀਆਂ ਸਾਰੀਆਂ ਚਲਾ ਰਹੀਆਂ ਨੇ ਤੇ ਹਵਾ ਪ੍ਰਦੂਸ਼ਿਤ ਹੋ ਗ‌ਈ ਏ ਨਾ, ਉਸ ਟਾਈਮ ਸਾਫ਼ ਹਵਾ ਸੀ, ਸਾਈਕਲਾਂ ਹੁੰਦੀਆਂ ਸੀ ਜਾਂ ਟਾਂਗੇ ਹੁੰਦੇ ਸੀ।
ਹਾਂਜੀ। ਆਹ ਪਲਿਊਸ਼ਨ-ਪਲਿਊਸ਼ਨ ਬਹੁਤ ਘੱਟ ਸੀ ਤੇ ਬੀ ਅ ਸੀ ਵੀ ਮਤਲਬ, ਖੇਡੀ ਦਾ ਸੀ, ਐਨੀ ਫਰੈਸ਼ ਹਵਾ ਸੀ। ਪੱਖੇ ਥੱਲੇ ਵੀ ਇੰਨਾ ਸੋਹਣਾ ਗੁਜ਼ਾਰਾ ਹੁੰਦਾ ਸੀ, ਨੀਂਦ ਆਂਦੀ ਸੀ। ਇੱਕ ਉਹ ਇੱਕ ਕੂਲਰ ਚੱਲੇ ਸਨ, ਛੋਟੇ-ਛੋਟੇ ਕੂਲਰ ਰੱਖੇ ਦੇ ਸੀ ਸਾਰਿਆਂ ਨੇ ਕਮਰਿਆਂ 'ਚ, ਜਾਂ ਫਿਰ ਜੇ ਛੱਤ ਤੇ ਕੂਲਰ ਲਗਾਈ ਦਾ ਤੇ ਲੜਾਈ ਹੁੰਦੀ ਸੀ ਕਿ ਕੂਲਰ ਦੇ ਅੱਗੇ ਕੌਣ ਸੋਏਗਾ।
ਨਾ ਕੌਣ ਸੋਏਗਾ, ਹਵਾ ਜਾਂ ਟੇਬਲ ਫ਼ੈਨ ਲਾ ਲਈਦਾ ਸੀ।
ਹਾਂ, ਪਰ ਫਿਰ ਵੀ ਉਹ ਸੋਨ ਵੇਲੇ ਈ ਹੁੰਦਾ ਸੀ, ਬਾਕੀ ਬਾਅਦ 'ਚ ਤੇ ਹਵਾ ਠੰਡੀ ਹੋ ਜਾਂਦੀ ਸੀ। ਸਵੇਰ ਦੇ ਪ੍ਰਭਾਤ ਵੇਲੇ ਤੇ ਇੰਨਾ ਮਜ਼ਾ ਆਂਦਾ ਹੁੰਦਾ ਸੀ, ਠੰਡੀ-ਠੰਡੀ ਹਵਾ ਕੰਬਲ ਲੈ ਕੇ ਉੱਪਰ ਸੁ ਹੁੰਦੇ ਤੇ ਓਡੋਮਾਸ ਕਿੰਨੀ ਲੱਗ, ਉਸ ਓਡੋਮਾਸ ਕਿੰਨੀ ਵ ਤੀ ਜਾਂਦੀ ਸੀ, ਓਡੋਮਾਸ, ਮੰਮੀ ਨੇ ਸਾਡੇ ਸਭ ਦੇ ਲੱਤਾਂ ਤੇ, ਬਾਵਾਂ ਤੇ, ਓਡੋਮਾਸ ਲਗਾ ਦੇਣੀ ਤੇ ਮਤਲਬ ਬੜਾ ਅੱਛਾ ਟਾਈਮ ਸੀ, ਉਹ ਟਾਈਮ ਯਾਦ ਕਰਨੇ ਨਾ ਬਚਪਨ ਦਾ, ਕਿ ਉਹ ਉਹ ਦਿਨ ਵੀ ਸੀ, ਸਾਰੇ ਇਕੱਠੇ ਹੁੰਦੇ ਸਾਂ ਵੱਡੀਆ ਫੈਮਲੀਆਂ ਸਨ ਤੇ ਕੋਈ ਮਲਬ ਕੋਈ ਟੈਨਸ਼ਨ ਨਹੀਂ ਹੁੰਦੀ ਸੀ, ਹਾਂ ਕੋਈ ਸੁੱਖ-ਦੁੱਖ ਆ ਜਾਂਦਾ ਸੀ ਤੇ ਸਾਰੇ ਰਲ ਮਿਲ ਕੇ ਨਾ ਉਹਨੂੰ ਨਿਪਟਾ ਲੈਂਦੇ ਸਨ।
ਕੋਈ ਤੇਰ ਮੇਰ ਨਹੀਂ ਸੀ ਨਾ ਹੋਂਦੀ ਕਿ ਏਦਾ ਬੱਚਾ ਜਾਂ ਮੇਰਾ ਬੱਚਾ ਸਭ ਆਪਣਾ ਇਕੱਠੇ ਰਹਿੰਦੇ ਸੀ। ਤੇ ਬੱਚਿਆਂ ਨੇ ਸਵੇਰੇ- ਸਕੂਲ ਜਾਣਾ ਉਨੇ ਸਬਜ਼ੀ ਬਣਾ ਦਿੱਤੀ ਜਾਂ ਉਨੇ ਰੋਟੀ ਬਣਾ ਦਿੱਤੀ ਉਹ ਚੀਜ਼ਾਂ ਪਹਿਲੇ ਨਹੀਂ ਸੀ ਹੋਂਦੀਆ
ਹਾਂਜੀ। ਅੱਜ ਕੱਲ ਸਿੰਗਲ ਫੈਮਲੀਆਂ ਹੋ ਗਈਆਂ ਨੇ ਤੇ- ਬੱਚੇ ਨੂੰ ਵੀ ਕੁਛ ਇੱਕ ਇੱਕ ਦੋ ਦੋ ਬੱਚੇ ਨੇ ਮਾਵਾਂ ਵੀ ਬੜੀ ਜਿਆਦਾ ਕੇਅਰ ਕਰਦੀਆਂ ਨੇ ਮਾਵਾਂ ਵੀ ਪਿਓ ਵੀ ਕਿ ਮੇਰੇ ਬੱਚਿਆਂ ਨੂੰ ਸਭ ਕੁਛ ਮਿਲੇ। ਹਰ ਇੱਕ ਚੀਜ਼ ਉਹਨਾਂ ਦੇ ਮੂੰਹੋਂ ਨ ਉਹ ਤੋਂ ਪਹਿਲੇ ਉਹਨਾਂ ਦੇ ਅੱਗੇ ਪੇਸ਼ ਹੋ ਜਾਂਦੇ ਸੀ। ਤੇ ਸਾਡੇ ਟਾਈਮ ਹੁੰਦਾ ਸੀ ਕਿ ਸਾਡੇ ਮਾਂ ਪਿਓ ਕਹਿੰਦੇ ਸੀ ਇੱਕ ਚੀਜ਼ ਆ ਗਈ ਹੈ। ਸਾਰੇ ਬੱਚਿਆਂ ਨੇ ਇਕੱਠੇ ਖੇਲਨੀ ਇੱਕ ਸਾਈਕਲ ਆ ਗਈ ਹੈ। ਵਾਰੀ ਵਾਰੀ ਚਲਾਣੀ ਹੈ। ਤੇ ਇਹ ਨੀ ਕਿ ਸਭ ਨੂੰ ਵੱਖਰੀਆਂ ਵੱਖਰੀ ਸਾਈਕਲ ਲੈ ਕੇ ਦੇਣੀ ਉਹਨਾਂ ਨੇ
ਸਹੀ ਗੱਲ ਏ। ਹੁਣ ਤੇ ਅੱਜ ਕੱਲ ਤੇ ਕਾਰ ਵਿੱਚ ਇੱਕ ਕਮਰਾ ਸਾਨੂੰ ਵੱਖਰਾ ਚਾਹੀਦਾ। ਜਿੱਥੇ ਕਿ ਸਾਡੇ ਬੱਚਿਆਂ ਦੇ ਖਿਡੌਣੇ ਪਏ ਹੋਣ। ਬਈ ਸਾਈਕਲਾਂ ਜੋ ਬੱਚੇ ਦੇ ਖਿਡੋਣੇ ਹੈ ਨਾ ਇੱਕ ਕਮਰਾ ਚਾਹੀਦਾ। ਤੇ ਪਹਿਲੇ ਟਾਈਮ ਤੇ ਏਕ ਸਾਇਕਲ ਹੋਂਦੀ ਹੁਣ ਖਿਡੌਣੇ ਤੇ ਆ ਗਏ ਨਾ ਬੱਚਿਆਂ ਦੇ ਨਵੇਂ ਨਵੇਂ ਅਹ ਬ ਬਚਿਆ ਦਿਆ ਕਾਰਾ ਆ ਗਈਆਂ ਨੇ ਬੜੇ ਨਵੇਂ ਨਵੇਂ ਖਿਡੌਣੇ ਵੀ ਆ ਗਏ ਨੇ ਪਹਿਲੇ ਇਹ ਚੀਜ਼ਾਂ ਨਹੀਂ ਸੀ ਹੋਦੀਆਂ ਬੱਚੇ ਵੀ ਬੜੇ ਸਿਆਣੇ ਹੁੰਦੇ ਸੀ ਪਹਲੇ ਟਾਈਮ ਦੇ
ਹੈਰਾਮ ਵਾਲੇ ਬੱਚੇ ਸਨ ਨਾ ਅੱਜ ਕੱਲ ਪਤਾ ਕੀ ਹੈ ਜਿਵੇਂ ਖਾਣੇ ਯੂਰੀਆ ਵਾਲੇ ਖਾਣੇ ਨੇ ਤੇ ਬੱਚੇ ਵੀ ਤੇ ਯੂਰੀਆਂ ਵਾਲੇ ਹੀ ਨੇ ਨਾ ਉਹਨਾਂ ਦੇ ਅੰਦਰ ਠਹਿਰਾਵ ਨਹੀਂ ਹੈ ਬਰਦਾਸ਼ਤ ਨਹੀਂ ਹੈ। ਅੱਜ ਕੱਲ ਦੇ ਬੱਚੇ ਵਿੱਚ ਤੁਸੀਂ ਦੇਖੋਗੇ ਬਰਦਾਸ਼ਤ ਨਹੀਂ ਹੈ।
ਨਾ ਬਿਲਕੁਲ ਜੇ ਕਿਸੇ ਨੂੰ ਕੁਛ ਕਹਿ ਤ ਹੈ ਉਹ ਵੀ ਵੱਖਤ ਉਹ ਵੀ ਲੜਾਈ ਤੇ ਭੈਣ ਭਰਾ ਦੋ ਭੈਣ ਦੋ ਅੱਜ ਕੱਲ ਦੋ ਦੋ ਬੱਚੇ ਆ ਸਭ ਦੇ ਉਹ ਦੋ ਦੋ ਬੱਚੇ ਵੀ ਮਤਲਬ ਇਕੱਠੇ ਰਹਿਣ ਹਾਂ ਥੇਰਾਂ ਨਾਲ ਬੜਾ ਔਖਾ ਉਹਨਾਂ ਦਾ ਲੜਾਈ ਹੁੰਦੀ ਇਨੀ ਹਾਂਜੀ
ਬੱਚਿਆਂ ਦੇ ਤੇ ਪਹਿਲੇ ਬੱਚੇ ਹੁੰਦੇ ਸੀ ਬੜੇ ਤੇ ਉਹ ਖੇਡਣ ਚਲੇ ਜਾਂਦੇ ਸੀ ਕਦੋਂ ਬਾਹਰ ਖੇਡ ਖੂਡ ਕੇ ਆ ਜਾਣਾ ਮਿੱ ਛੁਟੀਆਂ ਚ ਖੇਡ ਕੇ ਆ ਜਾਣਾ ਫੇਰ ਵੀ ਕਿੰਨੇ ਸੁਵਸਥ ਹੁੰਦੇ ਸੀ ਬੱਚੇ ਉਹ ਮਤਲਬ ਅੱਜ ਕੱਲ ਦੇ ਘਰ ਦੇ ਅੰਦਰ ਬੈਠਿਆਂ ਨੂੰ ਕਦੀ ਕਿਸੇ ਨੂੰ ਜ਼ੁਕਾਮ ਹੋਇਆ ਬਈ ਕਿਸੇ ਨੂੰ ਕੁੱਛ ਹੋਇਆ ਪਿਆਸੀਂ ਹਵਾ ਹੀ ਐਸੀ ਹੈ ਨਾ
ਹਾਂ ਅ ਨੀ ਵੈਸੇ ਕਹਿੰਦੇ ਨੇ ਕਿ ਮਿੱਟੀ ਚ ਖੇਲਣਾ ਵੀ ਬੱਚੇ ਲਈ ਬਹੁਤ ਜ਼ਰੂਰੀ ਹੈ ਹਾਂ ਜੋ ਤ ਤੂੰ ਮਿੱਟੀ ਚੋਂ ਬੱਚੇ ਨੂੰ ਮਿਲ ਜਾਣੇ ਨੇ ਹਨ ਨਾ ਤੇ ਲੜਾਈ ਨਾਲ ਅ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਜੋ ਮਿੱਟੀ ਚ ਖੇਡ ਕੇ ਮਿਲ ਜਾਣੀ ਹੈ। ਮੁੂੰਜ ਨਹੀਂ ਮਿਲਣੀ ਹੈਗੀ ਸਾਨੂੰ ਅੱਜ ਕੱਲ੍ਹ ਜੀਵੇਂ ਤੁਸੀਂ ਦਿੱਲੀ ਚਲੇ ਜਾਓ ਵੱਡੇ ਸ਼ਹਿਰਾਂ ਚ ਚਲੇ ਜਾਓ ਮੈਟਰੋ ਸਿਟੀ ਚਲੇ ਜਾਓ ਸਕੂਲਾਂ ਦੇ ਵਿੱਚ ਨਾ ਇੱਕ ਕਮਰਾ ਵੱਖਰਾ ਮਿੱਟੀ ਵਾਲਾ ਬਣਾ ਲੈਂਣੇ
ਅੱਛਾ
ਹਾਂ, ਉਦੇ ਵਿੱਚ ਫਿਰ ਬੱਚਿਆਂ ਨੂੰ ਖਡਾੰਦੇ ਨੇ।
ਅੱਛਾ।
ਹਾਂ, ਜਦੋਂ ਮੈਂ ਆਪਣੇ ਬ ਬੇਟੀ ਨੂੰ ਪਾਣਾ ਸੀ ਨਾ ਸਕੂਲ ਤੇ ਮੈਂ ਗਈ ਸਾਂ ਤੇ ਉੱਥੇ ਉਨਾਂ ਨੇ ਮੈਨੂੰ ਦਿਖਾਇਆ ਦੇਖੋ ਆ ਇੱਕ ਕਮਰਾ ਏ ਐ ਮਿੱਟੀ ਹੈਗੀ ਏ, ਤੇ ਐਦੇ ਵਿੱਚ ਅਸੀਂ ਬੱਚਿਆਂ ਨੂੰ ਖਿਡਾਵਾਂਗੇ।
ਤਾਂ ਕਿ ਬੱਚੇ ਕੋਲ ਅੰਦਰ ਇਮਿਊਨਿਟੀ ਪਾਵਰ ਮਤਲਬ ਬਿਮਾਰੀਆਂ ਨਾਲ ਬਿਮਾਰੀਆਂ ਨਾਲ ਲੜਨ ਦੀ ਸ਼ਕ ਤੀ ਬੀ ਬੱਚਿਆਂ ਦੇ ਅੰਦਰ ਆਏ।
ਹਮ।
ਤੇ ਔ-ਔ ਹੁਣ ਮਤਲਬ ਆਰਟੀਫਿਸ਼ਲ ਚੀਜ਼ਾਂ ਦਾ ਕੀ ਏਨਾ ਅਸਲੀ 'ਚ ਬੱਚੇ ਅਸੀਂ ਕਿੰਨੀ-ਕਿੰਨੀ ਦੂਰ ਪੈਦਲ ਚਲੇ ਜਾਈਦਾ ਸੀ। ਕਦੀ ਰਿਕਸ਼ੇ ਦੀ ਲੋੜ ਨੀ ਕਦੀ ਸਕੂਟਰ ਦੀ ਲੋੜ ਨੀ ਤੇ ਹੁਨ ਹੁਣ ਤਾਂ ਗਲੀ ਦੇ ਮੋੜ ਤੱਕ ਵੀ ਜਾਣਾ ਏਤੇ ਸਬ ਸਕੂਟਰਾਂ ਚੁੱਕੀ ਫਿਰਦੇ ਨੇ ਸਕੂਟਰ ਚੁੱਕਦੇ ਨੇ ਤੇ ਗਲੀ ਦੇ ਮੋਰ ਤੱਕ ਜਾਣਾ ਤੇ। ਹਾਂ ਤੇ ਜ ਨੰਗੇ ਪੈਰ ਚੱਲਦੇ ਸੀ ਤੇ ਸੜਕਾਂ ਵੀ ਕੱਚੀਆਂ ਸਨ ਕੁਛ ਸਨ ਔ ਐਕੁਆ ਪ੍ਰੈਸ਼ਰ ਹੋ ਜਾਂਦਾ ਸੀ ਪੈਰਾਂ ਦਾ।
ਹਮ-ਮ-ਮ ਕਹਿੰਦੇ ਨੇ ਸਾਨੂੰ ਨਾ ਦਿਨ 'ਚ ਨੰਗੀ ਪੈਰੀ ਟੁਰਨਾ ਚ ਈਦਾ ਥੋੜ੍ਹੀ ਦੇਰ ਕਿ ਸਾਨੂੰ ਜ਼ਮੀਨ ਨਾਲ ਸਪਸ਼ ਕਰਨਾ ਚਾਈਦਾ।
ਹਾਂਜੀ।
ਬਈ ਆਪਨੇ ਸ਼ਰੀਰ ਨੂੰ ਨਾ ਜ਼ਮੀਨ ਤੇ ਅਸੀਂ ਚੱਪਲ ਨੀ ਨਾ ਲਾਂਦੇ ਜ਼ਮੀਨ ਤੇ ਟੁਰਨਾ ਚਾਹੀਦਾ ਥੋੜ੍ਹੀ ਦੇਰ। ਬਈ ਵਧੀਆ ਹੁੰਦਾ ਏ, ਪਰ ਸਾਡੇ ਤੋਂ ਟੂਰਿਆ ਈ ਨਈ ਜਾਂਦਾ ਬਿਨਾਂ ਚੱਪਲ ਤੋਂ।
ਕਿਉਂਕਿ ਹੁਨ ਆਦਤਾਂ ਪੈ ਗਈ ਨਾ ਤੁਾਨੂੰ ਉਵੇ ਜੀ।
ਹਾਂ, ਐ ਬਚ ਪਨ ਤੋਂ ਹੁੰਦੀਆਂ ਨਾ ਜੇੜੀਆਂ ਆਦਤਾਂ ਪਈਆਂ ਹੋਨ। ਔ ਰੇਦੀਆਂ ਨੇ ਅਸੀਂ ਇਸ ਤਰ੍ਹਾਂ ਦੇ ਹਿੱਲੇ ਹੋਏ ਨਾ ਬਚਪਨ ਤੋਂ ਤੇ ਮੈਂ ਫਿਰ ਕਿਸੇ ਵੇਲੇ ਤੁਰਨ ਦੀ ਕੋਸ਼ਿਸ਼ ਕਰਨੀ ਆ ਬਈ ਕਿਸ ਵੇਲੇ ਤੁਰ ਕੇ ਵੇਖਾਂ ਨਹੀਂ ਟੁਰਿਆ ਜਾਂਦਾ ਵੀ ਵਧੀਆ ਹੁੰਦਾ ਜਮੀਨ ਦੇ ਉੱਤੇ ਟੁਰਨਾ ਵੀ ਆ ਆਪਣੀ ਜੰਮੀਂ, ਆਪਣੀ ਮਿੱਟੀ 'ਤੇ ਟੁਰੋ ਬਈ ਆਪਣੀ ਥੋੜਾ ਤੁਰੋ, ਮਿੱਟੀ ਦੇ ਉੱਤੇ ਟੁਰੋ, ਬਾਰ ਜਾ ਕੇ ਪਰ ਨੀ ਟੁਰਿਆ ਜਾਂਦਾ। ਪਾਰਕ 'ਚ ਜਾਓ ਜਿਵੇਂ ਜਾ ਕੇ ਤੁਸੀਂ ਟੁਰ ਸਕਦੇ ਔ, ਉੱਥੇ ਗਰਾਸ ਲੱਗੀ ਹੁੰਦੀ ਏ।
ਨਾ, ਨਈ ਅਸੀਂ ਤੇ ਜਾਈਦਾ ਪਾਰਕ ਸਵੇਰੇ ਜਾਈਦਾ ਨਾ ਸੈਰ ਕਰਨ, ਫਿਰ ਥੋੜ੍ਹੀ ਦੇਰ ਨਾ ਦਸ-ਪੰਜ-ਦਸ ਮਿੰਟ ਨਾ ਨੰਗੇ ਪੈਰ ਔਦੇ'ਤੇ ਕਾ ਦੇ ਉੱਤੇ ਨਾ ਤੁਰੀ ਦਾ ਫਿਰ ਅਸੀਂ ਹਾਂ। ਹਾਂ, ਅੱਖਾਂ ਵਾਸਤੇ ਵੀ ਵਧੀਆ ਹੁੰਦਾ ਏ ਜਿਹੜੀ ਔਸ ਹੁੰਦੀ ਏ ਨਾ ਘਾ ਦੇ ਉੱਤੇ, ਔ ਸਾਡੀ ਅ ਅੱਖਾਂ ਨੂੰ ਰੋਸ਼ਨੀ ਦਿੰਦੀ ਏ।
ਅੱਛਾ, ਹੂੰ, ਵਧੀਆ ਵੇ ਤੁਹਾਡੇ ਮਤਲਬ ਅੱਛਾ, ਤੁਸੀਂ ਆਪਣਾ ਆਪ ਸੰਭਾਲਿਆ ਹੋਯਾ ਆਪਣੇ ਸ਼ਰੀਰ ਨੂੰ।
ਹਾਂ, ਅੱਜ - ਕੱਲ੍ਹ ਕੁਛ ਹੁਨ ਅਵੇਅਰ ਵੀ ਹੋ ਗਏ ਨੇ ਸਾਰੇ। ਐਸ ਗੱਲ ਨੂੰ ਲੈ ਕੇ, ਸ਼ਰੀਰ ਨੂੰ ਲੈ ਕੇ ਨਾ, ਵਿੱਚ ਜੇ ਸਾਰੇ ਬੜੇ ਲਾ ਪ੍ਰਵਾ ਹੋ ਗਏ ਸਨ, ਹੁਨ ਕੁੱਛ ਫੋਨਾਂ ਨੇ ਕੁਛ ਜਿਵੇਂ ਅੱਜ ਕਲ ਜਾਗਰੂਕ ਕਰ ਆਏ ਨੇ ਡਾਕਟਰਸ ਵੀ ਸਭ, ਥੋੜੇ ਆਪਣੇ ਸ਼ਰੀਰ ਨੂੰ ਲੈ ਕੇ ਨਾ ਸਾਵਧਾਨ ਹੋ ਗਏ ਨੇ।
ਸਹੀ ਗੱਲ ਏ, ਪਰ ਸਾਰੇ ਨੀ ਸੋਚਦੇ ਇਸ ਗੱਲ ਨੂੰ। ਕਈ ਤਾਂ ਪੜ੍ਹ ਕੇ ਪਾਸੇ ਕਰ ਦਿੰਦੇ ਨਾ ਬਈ ਗੱਲ ਨੂੰ ਸਮਝਦੇ ਨਈ, ਔਰ ਕੋਈ-ਕੋਈ ਬੰਦਾ ਸ ਸਮਝਦਾ ਇਸ ਗੱਲ ਨੂੰ ਜਿਵੇਂ ਕਿ ਅਸੀਂ ਆਪਨੇ ਸਰੀਰ ਨੂੰ ਸੈੱਟ ਰੱਖਨਾ ਐ। ਕੋਈ-ਕੋਈ ਆਪਣੇ ਦਿਮਾਗ 'ਚ ਏ ਗੱਲ ਪਾਂਦੈ ਨਾ, ਪੜ੍ਹਦੇ ਤੇ ਸਾਰੇ ਨੇ ਪਰ ਉਸ ਉਤੇ ਅਸਰ ਕੋਈ ਵੀ ਨੀ ਕਰਦਾ।
ਹਾਂਜੀ, ਓਈ ਏ ਨਾ ਫਿਰ ਹਾਂ ਬਾਜ਼ਾਰੀ ਚੀਜ਼ ਕੋਈ ਸਾਹਮਨੇ ਆਂਦੀ ਏ, ਤੇ ਸਭ ਦੇ ਮੂੰਹ 'ਚ ਪਾਣੀ ਆ ਜਾਂਦਾ ਐ ਫੇਰ ਖਾ ਲਈ ਦੀ ਏ। ਸੋਚੀ ਦਾ ਐ, ਸੋਚੀ ਦਾ ਐ ਕਿ ਨਈ ਖਾਨੀ ਬਜ਼ਾਰੀ ਚੀਜ਼, ਘਰ ਦਾ ਹੀ ਫਰੈਸ਼ ਖਾਨਾ ਐ। ਪਰ ਕੋਈ ਸਾਮਨੇ ਆਂਦੀ ਏ, ਫੇਰ ਖਾਧੀ ਜਾਂਦੀ ਏ। ਚੱਲ ਫੇਰ ਅੱਜ ਖਾ ਲਿਆ ਫੇਰ ਦੁਬਾਰਾ ਕੇੜਾ ਖਾਨੀ ਏ। ਅੱਜ ਤੇ ਖਾਈਏ ਹਾਂ, ਮਰ ਦੁਬਾਰਾ ਦੂਸਰੇ ਦੂਸ ਸਰੇ ਦਿਨ ਫੇਰ ਸਾਮਨੇ ਆਏਗੀ ਫੇਰ ਖਾਧੀ ਜਾਏਗੀ।
ਹਾਂ ਉਵਾਂ ਤੇ ਮੈਂ ਆਖਿਆ ਨਾ ਉਤੇ ਚੱਲਨਾ ਬੜਾ ਮੁਸ਼ਕਿਲ ਹੈਗਾ ਵੇ। ਜਿਸ ਤਰ੍ਹਾਂ ਚੀਜ਼ਾਂ ਨੂੰ ਅਸੀਂ ਸੁਨਨੇ ਆ, ਓਦੇ ਤੇ ਚੱਲਣਾ ਵੀ ਕੋਈ-ਕੋਈ ਬੰਦਾ ਚੱਲ ਸਕਦਾ ਵੇ। ਅਪਨੇ ਸ਼ਰੀਰ ਨੂੰ ਸਵੱਸਥ ਰੱਖਨ ਵਾਸਤੇ, ਮਤਸ ਸਾਨੂੰ ਜੇ ਕੁਛ ਪੜ੍ਹਨੈ, ਤਾਂ ਸਾਨੂੰ ਓਦਾ ਅਮਲ ਵੀ ਕਰਨਾ ਚਾਈ
ਹਾਂ, ਹੁਨ ਜਿਵੇਂ ਪਹਿਲੇ ਅ ਰਾਮ ਲੀਲਾ ਹੁੰਦੀ ਸੀ। ਓ ਗਰਾਊਂਡ 'ਚ ਹੁੰਦੀ ਸੀ, ਘਰਾਂ ਦੇ ਕੋਲ ਹਰ ਏਕ ਤੁਹਾਡੇ ਘਰ ਦੇ ਕੋਲ ਇੱਕ ਕੋਈ ਨਾ ਖੁੱਲੀ ਜਗ੍ਹਾ ਹੁੰਦੀ ਸੀ, ਯਾ ਗਰਾਉਂਡ ਹੁੰਦਾ ਸੀ ਤੇ ਓਥੇ ਫੇਰ ਰਾਤੀ ਅਸੀਂ ਰਜਾਈਆਂ ਲੈ ਕੇ ਜਾਨਾ, ਰਾਮ ਲੀਲਾ ਵੇਖ ਖਨ, ਓ ਵੀ ਕਿੰਨਾ ਮਜ਼ਾ ਆਂਦਾ ਹੁੰਦਾ ਸੀ।
ਬੜਾ ਮਜ਼ਾ ਆਂਦਾ ਸੀ, ਤੁਆਨੁ ਯਾ
ਹਾਂ, ਹਾਂਜੀ-ਹਾਂਜੀ, ਤੇ ਹੁਨ ਨਈ-ਨਈ, ਅੱਜ ਬਚਪਨ ਦੀਆਂ ਗੱਲਾਂ ਕਿੱਥੇ ਭੁੱਲੀਆਂ ਜਾਂਦ
ਹਾਂ, ਜਦ ਤੁਸੀਂ ਤੇ ਬਚਪਨ ਸਾਰਾ ਯਾਦ ਦੁਆ ਤੈ ਐ ਗੱਲਾਂ ਕਰਕੇ।
ਹਾਂ, ਬ-ਬੜਾ ਮਜ਼ਾ ਆਂਦਾ ਹੁੰਦਾ ਸੀ, ਹੁਨ ਅੱਜ-ਕੱਲ ਕੋਈ ਰਾਮਲੀਲਾ ਦੇਖ
ਨਾ, ਨਾ, ਨਾ, ਕੋਈ ਨੀ ਜਾਂਦਾ, ਓ ਪਹਿਲਾ ਮਜ਼ੇ ਹੋਰ ਸੀ। 'ਤੇ ਬੜਾ ਮਜ਼ਾ ਆਂਦਾ ਸੀ ਵੇਖ ਕੇ, ਮਤਲਬ ਇੰਨੀ ਭੀੜ ਹੋਣੀ, ਲੇਟ ਆਣਾ। ਘਰ ਬਾਰਾਂ ਵਜੇ ਆਣਾ ਵੇਖ ਕੇ ਆਣਾ ਤੇ ਘਰ ਵੀ ਆਵਾਜ਼ ਆਂਦੀ ਰਹਿੰਦੀ ਸੀ ਸਾਰੀ।
ਹਾਂ, ਕਿਉਂਕਿ ਪਹਿਲੇ ਐਂਟਰਟੇਨ ਐੰਟਰਟੇਨਮੈਂਟ ਦੇ ਹੋਰ ਕੋਈ ਸਾਧਨ ਨਈ ਸੀ ਨਾ ਹੈਗੇ। ਹੁਨ ਅੱਜ-ਕੱਲ ਤੇ ਚੌਵੀ ਘੰਟੇ ਤੇ ਰੀਲਾਂ 'ਤੇ ਟੀ ਵੀ ਲਾਓ ਤੇ ਚੌਵੀ ਘੰਟੇ ਤੇ ਫਿਲਮਾਂ ਆ ਰਇਆਂ ਨੇ, ਤੇ ਹਾਂ
ਤਾਂ ਤੇ ਹੁਨ ਬੱਚੇ ਜਾਂਦੇ ਨੀ ਕਿਦੇ ਨਾਲੇ ਟੀ ਵੀ ਤੇ ਵੀ ਵਖਾਨ ਲੱਗ ਪਏ ਨਾ ਹੁਨ ਸਾਰੀ। ਰਮੈਨ ਸਾਰੀ ਟੀ ਵੀ 'ਤੇ ਵੇਖਦੇ ਨੇ ਬੱਚੇ ਤੇ ਓਨਾਂ ਨੂੰ ਇੱਥੋਂ ਹੀ ਪਤਾ ਲੱਗਦਾ ਵੇਖ ਕੇ ਅੱਜ ਕੱਲ ਲੋਕੀ ਨਾਲ ਬੱਚਿਆਂ ਨੂੰ ਘਰੋਂ ਭੇਜਦੇ ਵੀ ਨੀ ਪਹਿਲੀ ਗੱਲ ਤਾਂ ਹੈਗੀ ਐ ਪਹਿਲੇ ਟਾਈਮ ਲੋਕੀ ਭੇਜ ਦਿੰਦੇ ਸੀ ਬੱ ਬੱਚਿਆਂ ਨੂੰ ਹੁਨ ਓ ਜ਼ਮਾਨਾ ਨੀ ਰਿਹਾ ਕਿ ਬੱਚਿਆਂ ਨੂੰ ਅਸੀਂ ਕੱਲਿਆਂ ਘਰੋਂ ਬਾਰ ਭੇਜ ਦੀਏ।
ਹਾਂ, ਚਲੋ ਤੁਸੀਂ ਪੁਰਾਨੀਆਂ ਗੱਲਾਂ ਯਾਦ ਕਰਾਈਆਂ ਬੜਾ ਅੱਛਾ ਲੱਗਿਆ ਤੇ ਬਚਪਨ 'ਚ ਘੁੰਮ ਆਏ।
ਹਾਂਜੀ-ਹਾਂਜੀ ਫਿਰ ਮਿਲਾਂਗੇ ਚਲੋ ਠੀਕ ਏ, ਠੀਕ ਏ, ਓਕੇ ਓਕੇ।